ਸਤਿ ਸ੍ਰੀ ਅਕਾਲ ਜੀ ਕੀ ਹਾਲ
ਹਾਂਜੀ ਠੀਕ ਹੈ ਵਧੀਆ ਹੋਰ ਤੁਸੀਂ ਸੁਣਾਓ
ਬਸ ਮੈਂ ਵੀ ਵਧੀਆ ਹੋਰ ਕੀ ਕਰਦੇ ਹੋ
ਬਸ ਕੁਛ ਨੀ ਹੁਣ ਬ ਪਛੇ ਮੈਂਗੋ ਸ਼ੇਕ ਮੰਗ ਰਹੇ ਸੀ ਮੈਂਗੋ ਸ਼ੇਕ ਬਣਾਇਆ ਉਹਨੇ
ਸ ਸੌ ਬਸ ਸਾਡੀ ਡਿਊਟੀਆਂ ਨੀ ਖਤਮ ਹੋਣੀਆਂ
ਇਹ ਤੇ ਐਵੇਂ ਗਿਆਰਾਂ ਵਜਣ ਵਾਲੇ ਆਜੇ ਤੱਕ ਡਿਊਟੀ ਖਤਮ ਨੀ ਹੋ ਰਹੀ
ਬਸ ਗਰਮੀ ਦੀ ਛੁੱਟੀਆਂ ਨਾਲ ਤੇ ਤਾਂ ਪੈ ਗਈਆਂ ਸਾਡੀ ਛੁੱਟੀਆਂ ਬਾਰੇ ਕੋਈ ਨ ਸੋਚਦਾ ਦੇਖੋ
ਸਾਡੀ ਤਾਂ ਛੁੱਟੀ ਸਾਰੀ ਉਮਰ ਨੀ ਹੈਗੀ
ਸਹੀ ਗੱਲ ਜਦੋਂ ਕੰਮ ਤੇ ਜਾਂਦੇ ਨੇ ਬਿਲਕੁਲ ਸਹੀ ਕਿਹਾ ਜਦੋਂ ਕੰਮ ਤੇ ਜਾਂਦੇ ਨੇ ਸਾਨੂੰ ਸੰਡੇ ਮਿਲ ਜਾਂਦਾ ਸਨ ਤੋਂ ਉਹ ਵੀ ਨਹੀਂ ਮਿਲਦਾ ਸਗੋਂ ਸਾਡਾ ਕੰਮ ਵੱਧ ਜਾਂਦਾ ਉਲਟਾ
ਬਿਲਕੁਲ ਬਿਲਕੁਲ ਹੋਰ ਡਿਸ਼ਿਿਸ ਬਣਾ ਬਣਾ ਕੇ ਦੋ ਡਿਮਾਂਡਾਂ ਬਹੁਤ ਹੋ ਜਾਂਦੀਆਂ ਹੁਣ ਇਹ ਮਨ ਕਰ ਰਿਹਾ ਖਾਣ ਨੂੰ ਹੁਣ ਐ ਮਨ ਕਰ ਰਿਹਾ ਖਾਣ ਨੂੰ
ਝੜ ਮੰਗਦੇ ਪਏ ਸੀ ਮੈਂ ਕਿਹਾ ਹਣ ਨ ਕੱਲ ਬਣਾਵਾਂ ਮ ਮੈਂ ਥਾ ਗਈ ਹਾਂ
ੱਜ ਗਏ ਨੇ ਹੁਣ
ਹਾਂਜੀ ਸਹੀ ਖਾਲ ਹੈ ਫੇਰ ਤੁਹਾਨੂੰ ਪਤਾ ਹੈ ਛੁੱਟੀਆਂ ਚੱਲ ਰਹੀਆਂ ਗੈਸਟ ਚਏ ਕਹੀ ਦੇ ਹਿੰਦੇ ਨੇ
ਬਿਲਕੁਲ ਉਹੀ ਨਾ ਹੁਣ ਦੇਖੋ ਬੱਚਿਆਂ ਨੇ ਛੁੱ ਚ ਆਉਣਾ ਹੈ ਅਸੀਂ ਵੀ ਜਾਣਾ ਤੇ ਦੂਸਰਿਆਂ ਨੇ ਵੀ ਆਉਣਾ ਨਨਾਨਾ ਨੇ ਵੀ ਆਉਣਾ ਹੈ ਅਸੀਂ ਵੀ ਜਾਣਾ ਨਨਾਨਾ ਦੇ ਬੱਚੇ ਵੀ ਆਉਂ ਨੇ
ਹਾਂ ਸਾਡਾ ਵੀ ਬੱਸ ਆਇਆ ਕੀ ਆ ਲੱਗਿਆ ਰਿਹਾ ਹੁਣ ਤਾਂ ਮੈਂ ਕਿਹਾ ਕੋਈ ਨਹੀਂ ਪਹਿਲੇ ਤੁਸੀਂ ਹੋਰ ਹੋ ਆ ਮਤਲਬ ਹੋ ਜੋ ਘਰਓ ਫੇਿਰ ਮੈਂ ਜਾਣਾ ਛੁੱਟੀਆਂ ਚ ਰਹਿਣਾ ਤੁਹਾਨੂੰ ਪਤਾ ਘਰ ਆਉਂਦੇ ਨੇ ਫਿਰ ਨ ਨ ਨਿਕਲਿਆ ਜਾਂਦਾ
ਹਾਂ ਡਿਸਾਈਡ ਹੋ ਜਾ ਨਾ ਪਹਿਲੇ ਵੀ ਕਿ ਡਿਵਾਈਡ ਕਰ ਲੈਣੀੀਆਂ ਚਾਹੀਦੀਆਂ ਛੁੱਟੀਆਂ ਬਈ
ਸਾਡਾ ਤਾਂ ਫਿਕਸ ਹੈਏ ਸਾਡਾ ਕੀ ਹੁੰਦਾ ਪਹਿਲੇ ਮੇ ਮਤਲਬ ਮੇਰੀ ਦੀਦੀ ੀਆਂ ਵਗੈਰਾ ਆ ਜਾਂਦੀਆਂ ਨੇ ਫ ਲਾਸਟ ਦੇ ਦਿਨਾਂ ਚ ਮੈਂ ਜਾਂਦੀ ਹਾਂ ਰਹਿਣ ਵਸ
ਹਾਂ ਐ ਸਹੀ ਰਹਿੰਦਾ ਬ ਸਭ ਨੇ ਹੀ ਜਾਣਾ ਦੇਖੋ ਸਭ ਦਾ ਮਨ ਕਰਦਾ ਹੈ
ਵੀ ਦੇਖੋ ਹੁਣ ਘਰ ਮਤਲਬ ਦੀਦੀਆਂ ਆ ਰਹੀਆਂ ਫਿਰ ਮੈਂ ਨਿਕਲ ਜਾਵਾਂ ਫਿਰ
ਨਹੀਂ ਉਹ ਵੀ ਅੱਛਾ ਨੀ ਲੱਗਦਾ ਉਹਨਾ ਨੂੰ ਵੀ ਸ਼ੌਕ ਹੁੰਦਾ ਭਾਬੀ ਘਰ ਹੋਏ ਭਾਬੀਆਂ ਕੋਲ ਵੀ ਟਾਈਮ
ਬਿਲਕੁਲ ਸਹੀ ਗੱਲ ਹੁਣ ਮੈਂ ਅੱਗੇ ਆਪਣੇ ਪੇਕੇ ਜਾਂਣੀਦੀ ਹਾਂ ਫਿਰ ਉੱਥੇ ਇਥੇ ਵੀ ਆਵੇ ਹੁੰ ਮੇਰੀ ਭਾਬੀ ਪਹਿਲੇ ਲਾਉਣ ਦੀ ਟਾਈਮ ਫਿਰ ਜਦੋਂ ਮੈਂ ਾਨੀ ਉਹ ਮੇਰੇ ਕੋਲ ਰਹਿੰਦੇ ਨੇ
ਹਾਂ ਇਸ ਤਰ੍ਹਾਂ ਹੀ ਕਰਨਾ ਚਾਹੀਦਾ ਦੇਖੋ ਸਭ ਦਾ ਮਨ ਕਰਦਾ ਹੈ ਆਪਣੇ ਆਪ ਭਤੀਜਿਆਂ ਕੋਲ ਰਹੀਏ ਆਪਣੇ ਭਤੀਜੇ ਭਤੀਜਿਆਂ
ਹਾਂ ਸਹੀ ਫੇਰ ਉਹ ਵੀ ਮੰਗਦੇ ਨੇ ਬਈ ਉਹ ਵੀ ਮੰਗਦੇ ਨੇ ਬ ਭੂਆ ਆਈਗੀ ਭੂਆ ਕੋਲ ਰਹਿਣਾ ਕਿ ਦੇਖੋ ਇਹੀਓ ਦਿਨ ਤਾਂ ਹੁੰਦੇ ਨੇ ਅਸੀਂ ਜਾਂਦੇ ਹਾਂ ਹਾਂਜੀ ਕਿੱਥੇ ਇੱਕ ਇੱਕ ਦਿਨ ਚ ਕਿੱਥੇ
ਹਾਂ ਹਾਂ ਇਸਦੇ ਬੰਦਾ ਚ ਚਲੋ ਅੱਜ ਕੱਲ ਤੇ ਜਿਆਦਾ ਦੇਰ ਨੀ ਰਿਹਾ ਜਾਂਦਾ ਪਰ ਚਲੋ ਹਫ਼ਤਾ ਦੱਸ
ਹਾਂ ਨਹੀਂ ਮੈਂ ਦਸ ਦਿਨ ਲਾੇ ਹ ਉਸਦੇ ਉੱਪਰਉਂਕਿ ਫੇਿਰ ਬੱਚਿਆਂ ਸਕੂਲ ਸ਼ੁਰੂ ਹੋਣੇ ਤਿਆਰੀ ਕਰਨ ਆ ਕੇ ਕੰਮ ਕਰਾਣੇ
ਹੋਮਵਰਕ ਵੀ ਤੇ ਹੁੰਦਾ ਬੱਚਿਆਂ ਦਾ ਫੇਰ ਉੱਥੇ ਤੇ ਜਾ ਕੇ ਹੁੰਦਾ ਨੀ ਹਮ ਹਾਂ ਉਹ ਤੇ ਹੈ ਪ੍ਰੋਜੈਕਟ ਹਾਂ ਬੱਚੇ ਕਿ ਬਣਾ ਪਾਉਂਦੇ ਨੇ। ਪ੍ਰੋਜੈਕਟ ਮੋਮਸ ਨੂੰ ਹੀ ਬਣਾਣਾ ਪੈਂਦਾ ਹਾਂ, ਉਹੀ ਕਹਿ ਰਹੀ ਡਿਨਰ ਕ ਸੀ ਫੇਰ ਡਿਮਾਂਡ ਆਈ‌ ਮੈਂਗੋ ਸ਼ੇਕ ਦੀ, ਮੈਂਗੋ ਸ਼ੇਕ ਅਸੀਂ ਬਣਾਏ ਸੀ। ਤੇ, ਅੱਜ ਬੱਚਿਆਂ ਨੇ ਔਡਰ ਹੀ ਕਰ ਲਿਆ ਸੀ ਚਾਪ। ਚਾਪ ਬੜਾ ਸ਼ੌਕ ਨਾਲ ਖਾਂਦੇ ਨੇ, ਬਹੁਤ ਸ਼ੌਂਕ ਨਾਲ ਖਾਂਦੇ ਨੇ, ਬੱਚੇ ਚਾਪ। ਦੂਸਰੇ ਦਿਨ ਚਾਪ ਪਾ ਜਾਂਦੀ ਏ।
ਮੈਂ, ਤਾਂ, ਘਰ ਬਣਾਨੀ ਆ। ਮੇਰੀ ਬਹੁਤ ਸਾਰੇ, ਬਹੁਤ ਖੁਸ਼ ਹੋ ਕੇ
ਅੱਛਾ, ਹਮਮ। ਕਿਸ ਤਰ੍ਹਾਂ? ਕਿਸ ਤਰ੍ਹਾਂ? ਕਿਸ ਤਰ੍ਹਾਂ ਬਣਾਉਂਦੇ ਹੋ ਤੁਸੀਂ?
ਬਸ, ਮੈਂ, ਤਾਂ ਸੋਇਆ ਚਾਂਪ ਲੈਦੀ ਹਾਂ, ਮੈਂ ਮੈਦੇ ਦੀ ਚਾਂਪ ਨੀ ਯੂਜ ਕਰਦੀ। ਤੇ, ਹਾਂ, ਤੇ ਬਸ ਉਹਨੂੰ ਬੋਇਲ ਚ ਰੱਖ ਦਿਨੀ ਆ। ਸਾਡੇ ਇੱਥੇ ਕੁੱਛ ਫੇਮਸ ਵੀ ਹੈ ਨਾ, ਇੱਕ ਸਰਦਾਰ ਅੰਕਲ ਤੇ ਉਹਦੇ ਕੋਲੋ ਈ ਲਿਆਉਣੀ ਹਾ ਮੈਂ ਚਾਂਪ। ਹਾਂ, ਬਸ। ਫਿਰ ਉਹ ਲਿਆ ਕੇ, ਮੈਂ ਬੋਇਲ ਕਰਨੀ ਹਾਂ। ਥੋੜ੍ਹਾ ਨਮਕ ਪਾ ਕੇ ਨਾਲ ਤੇਲ ਪਾ ਦਈਦਾ। ਫਿਰ ਉਹ ਬੌਇਲ ਹੋ ਜਾਂਦੇ ਨੇ। ਕੱਢ ਦਿੰਦੀ ਹਾਂ ਤੇ, ਸਟਿਕ ਮੇ ਤੇ, ਨਾ, ਮੈਂ ਫਿਰ ਉਹਨ ਫਰਾਈ ਕਰ ਤਲੀਆ। ਹਾਂਜੀ, ਫਿਰ ਉਹਨੂੰ ਥੋੜੀ ਜੇ ਕਿ, ਜੇ ਬਰਾਊਨ ਹੋ ਜੇਗੀ, ਜਦੋਂ ਰੋਸਟ ਹੋ ਜੇਗੀ, ਉਹਨੂੰ ਕੱਢ ਦਾਂਗੇ। ਤੇ ਉਹਨੂੰ ਛੋਟੇ-ਛੋਟੇ ਸਲਾਸਿਸ ਵਿੱਚ ਕੱਟ ਲਾਂਗੇ। ਮਤਲਬ, ਜਿੰਨੀ ਤੁਸੀਂ ਲੈਣੀ ਹੈ, ਉਨੀ ਕੱਟ ਲਓ। ਫਿਰ ਇੱਕ ਪਾਸੇ ਮੈਂ ਪਿਆਜ਼ ਖੜ੍ਹੇ ਮਸਾਲੇ ਹੋ ਗਏ ਜਿਵੇਂ, ਤੇਜ਼ ਪੱਤਾ ਹੋ ਗਿਆ, ਦਾਲਚੀਨੀ ਥੋੜੀ ਸੀ ਲਾਚੀ ਹਾਰ ਇਹ ਮੈਂ ਹਲਕੀ-ਹਲਕੀ ਬਰਾਊਨ ਕਰਕੇ ਨਾ ਬਾਹਰ ਕੱਢ ਲਾਂਗੀ।
ਅੱਛਾ-ਅੱਛਾ।
ਤੇਲ ਚ ਹਲਕਾ ਜਾ ਮਤਲਬ, ਟਮਾਟਰ ਕੱਟ ਮਤਲਬ, ਜਿੰਨੇ ਤੁਸੀਂ ਲੈਣੇ ਨੇ। ਜਿੰਨੇ, ਤੁਸੀਂ ਗ੍ਰੇਵੀ ਬਣਾਉਣੇ ਓ। ਟਮਾਟਰ ਹਾਂਜੀ, ਟਮਾਟਰ ਟਰ ਕਰ ਲਾਂਗੇ, ਫਿਰ ਚਾਰ ਤੋਂ ਸੱਤ, ਮਤਲਬ ਕਾਜੂ ਦੇ ਦਾਣੇ ਪਾ ਲਾਂਗੇ, ਥੋੜੀ ਟੇਸਟ ਗਾੜੀਆਂ। ਉਹਦੇ ਨਾਲ- ਨਾਲ ਹਰੀ ਮਿਰਚ ਫੇਰ ਅਦਰਕ, ਥੋਮ ਦਾ ਵੇਖੋ ਮੈਂ ਪੇਸਟ ਮੈਂ ਰੇਡੀਮੇਟ ਹੀ ਲਿਆਨੀ ਹਾਂ। ਜ਼ਿਆਦਾਤਰ ਤਾਂ, ਹੀ ਫਿਰ ਮੈਂ ਅਦਰਕ, ਥੋਮ ਮਤਲਬ, ਅਲੱਗ ਤੋਂ ਫਰੋਸਟ ਨਹੀਂ ਕਰਦੀ। ਬਸ ਐਫ। ਫਿਰ ਮੈਂ ਬਾਹਰ ਕੱਢ ਲੈਂਨੀ ਹਾਂ। ਫਿਰ ਮਿਕਸੀ ਵਿੱਚਚ ਠੰਡਾ, ਮਤਲਬ ਠੰਡਾ ਹੋਣ ਤੋਂ, ਬਾਅਦ ਸਮਾਨ ਮਿਕਸੀ 'ਚ ਵੀ ਮੈਨੂੰ ਅਲੱਗ- ਅਲੱਗ ਹਾਂਜੀ। ਪੇਸਟ ਬਣਾ ਲੈਂਦੀ ਉਹਦੀ। ਬਸ, ਫਿਰ ਤੜਕੇ ਵੇਲੇ। ਕੀ ਕਰਨੀ ਹਾਂ, ਪਹਿਲੇ ਪਿਆਜ਼ ਭੁੰਨਨੀ ਹਾਂ। ਫਿਰ ਉਹ ਪੁਨੀਤ ਜਾਂਦੇ ਨੇ। ਵਿੱਚ ਹਲਦੀ। ਅਤੇ ਦੇਗੀ ਮਿਰਚ ਪਾ ਦੰਨੀ ਆਂ। ਫਿਰ ਉਹ, ਕੱਚਾ- ਕੱਚਾ। ਸਵਾਦ ਨੀ ਆਂਦਾ ਨਾ। ਮੈਂ ਪਹਿਲੇ ਹੀ ਪਾ ਦਿੰਦੀ ਹਾਂ, ਫਿਰ ਹਾਂਜੀ ਤੇ, ਟਮਾਟਰ ਪਾ ਦਿੰਨੀ ਹਾਂ। ਫ ਉਥ ਥੋੜਾ ਜਿਹਾ ਨਮਕ। ਪਾ ਦਦੇ ਹ ਬਸ ਹੁਨ ਫੇਰ ਥੋੜੀ ਨ ਮੈਨੂੰ ਥੱਕ ਕੇ ਰੱਖ ਦਿੰਦੇ ਹਾਂ ਵੀ। ਹਾਂ ਬਾਕੀ ਸਮਾਨ, ਮੈ ਉਹਦੇ ਚ ਨਹੀਂ- ਨਹੀਂ ਬਸ ਨਮਕ ਪਾ ਕੇ, ਨਾ। ਬਸ ਤਿੰਨ ਚੀਜ਼ਾਂ ਹੀ ਪਾਂਨੀ ਹਾਂ, ਪਹਲੇ ਮੈਂ ਹ- ਦੇਗੀ ਮਿਰਚ ਤੇ ਨਮਕ, ਟਮਾਟਰ ਪਾਉਣ ਤੋਂ ਬਾਅਦ, ਪਾਉਂਦੇ ਹਾਂ। ਢਾਕ ਦਿੰਦੀ ਹ ਫਿਰ ਮੈਂ ੳਨੂੰ।
ਹਮ ਅੱਛਾ।
ਪੰਜ ਦਸ ਮਿੰਟ ਬਾਅਦ ਵੇਖਾਂਗੇ, ਜਦੋਂ ਉਹ ਪੂਰਾ ਮਤਲਬ ਟਮਾਟਰ। ਧ ਸਹੀ ਹੋ ਜਾਵੇਗਾ, ਮਿਕਸ ਹੋ ਜਾਣਗੇ, ਦੋਨੋਂ ਪੇਸਟ ਬਣ ਜਾਵੇਗੀ ਬਸ ਫਿਰ ਉਸ ਤੋਂ ਬਾਅਦ ਮੈਂ ਉਹਦੇ ਵਿੱਚ ਕੱਢਾਂਗੀ। ਓਦੇ ਮਲਬ ਜੇੜੇ ਮਸਾਲੇ ਤੁਹਾਨੂੰ ਪਤਾ ਚੱਲਦੇ ਨੇ ਅੱਜ ਕੱਲ। ਚਾ ਆ ਚਾਹ ਮਸਾਲਾ ਹੋ ਗੇਆ ਸਪੈਸ਼ਲ ਏਦੇ ਆਂਦੈ ਤੇ ਗਰਮ ਮਸਾਲਾ, ਸੁੱਕਾ ਧਨੀਆ ਹੋ ਗੇਆ ਐ ਪਾ ਕੇ ਬਸ ਉਨੂੰ, ੳਨੂੰ ਮਤਲਬ ਉਨੂੰ ਕੜਦੀ ਰੈਨੀ ਆ ਉਨੂੰ ਹਿਲਾਂਦੀ ਰੈਂਨੀ ਆਂ। ਕਸ਼ੀ ਚ ਜੱਥ ਤਕ ਓਨਾਂ ਦਾ ਤੇਲ ਨੀ ਨਿਕਲਦਾ ਫੇਰ ਜਦੋ ਤੇਲ ਨਿਕਲਦੈ ਫਿਰ ਮੈਂ ਓਦੇ ਵਿੱਚ ਨਾ, ਓ ਕੀ੍ਮ ਪਾ ਦਿੰਨੀ ਆਂ ਮੁੱਲ ਦੀ।
ਹਾਂ, ਹਾਂ ਕਰ
ਕੋਲੀ ਭਰ ਕੇ ਪਾੰਨੀ ਆ ਮ ਸਵਾਦ ਨਾ ਘਿਔ ਹਾਂਜੀ ਬਸ ਫਿਰ ਚਾਪ ਓਨੂੰ ਮੈਂ ਨਾਲੇ ਮੈਂ ਓ ਮੈਰੀਨੇਟ ਆ ਸਾਈੜ
ਹਾਂ ਮੈਰੀਨੇਟ ਮੈਂ ਓਈ ਪੁੱਛਨ ਲੱਗੀ ਸੀ। ਪੈਲੇ ਚਾਪ ਪੈਲੇ ਮੈਰੀਨੇਟ ਕਰਕੇ ਰੱਖੋ ਨਾ, ਤੇ ਜ਼ਿਆਦਾ ਅੱਛੀ ਬਨ ਜਾਂਦੀ ਏ। ਹੂੰ, ਹੂੰ ਹਾਂ ਅਸੀਂ ਮੈਰੀਨੇਟ ਕਰਕੇ ਬਨਾਨੇ ਆ ਹੂੰ ਹੂੰ।
ਹਲਦੀ ਪਾਣੀ ਦੀ। ਕਿ ਮਛਵਾ ਲਈ ਤੇ ਗਰਮ ਮਸਾਲਾ ਬਸ ਮੈਰੀਨੇਟ ਕਰਨੀ ਹੁੰਦੀ। ਤੁਆਨੂੰ ਪਤਾ ਇਓ ਸਮਾਨ ਹੁੰਦਾ ਮੈਰੀਨੇਟ ਚ ਬਸ, ਫਿਰ ਹਾਂਜੀ ਹਾਂ ਓਨੂ ਨੂੰ ਥੋੜਾ ਸਵਾਦ ਆ ਜਾਂਦਾ। ਬਸ ਰਸ ਆ ਜਾਂਦਾ ਅੰਦਰ ਤਕਨ ਬਸ ਫਿਰ ਚਾਂਮਪਾ ਓਦੇ ਵਿੱਚ ਪਾ ਕੇ ਢਾਕ ਦਿਨੀ ਆ ਉਤੋ ਕਸਤੂਰੀ ਮੇਥੀ ਬਰੀਕ, ਬਰੀਕ ਧਨੀਆ ਕੱਟ ਕੇ ਤੇ ਕਰੀਮ ਉੱਤੋਂ ਪਾ ਦਨੀ ਆ ਬਾਸ
ਹਾਂ ਤੇ ਬੋਤ ਅੱਛੀ ਬਨ ਜਾਂਦੀ ਹੋਏਗੀ। ਹਾਂ ਦੇਖਨ ਸੁਨਨ ਚ ਈ ਮਜ਼ ਆ ਰੇਹਾ ਵੇ ਤੇ ਬਨ ਕੇ ਤੇ ਹੋਰ ਈ ਅੱਛੀ ਬਨਦੀ ਹੋਏਗੀ, ਬਨ ਕੇ ਤੇ ਹੋਰ ਹੀ ਟੇਸਟੀ ਲੱਗਦੀ ਹੋਏਗੀ, ਬਜਾਰ ਨਾਲੋਂ ਤਾਂ ਠੀਕ ਏ, ਘਰ ਦੀ ਸਾਫ਼ ਸੁਥਰੀ ਅੱਛੀ ਰੈਂਦੀ ਹੈ ਵੈਸੇ।
ਹੈਲਦੀ ਹੁੰਦੀ ਇੱਕ ਤਾਂ ਬੰਦਾ ਖੁਦ ਬਣਾਂਦੇ।
ਹਾਂ ਬਜਾਰ ਦਾ ਤੇ ਜੇਆਦਾ ਕੁਛ ਉਹ ਨੀ ਹੁੰਦਾ ਨਾ ਜਿਆਦਾ ਬਟਰ ਪਤਾ ਨੀ ਕੇੜਾ ਕੌਨਸਾ ਬਟਰ ਯੂਜ਼ ਕਰਦੇ ਨੇ। ਹੂੰ, ਹਾਂ, ਹਾਂ ਨਾਲੇ ਫੇਰ ਬਟਰ ਵਗੈਰਾ ਵੀ ਕੋਈ ਪਤਾ ਨੀ ਹੁੰਦਾ
ਸਹੀ ਗੱਲ ਪਤਾ ਨੀ ਕਿੰਨੇ ਦਿਨ ਦਾ ਤੇਲ ਹੂੰਦਾ, ਓਦੇ ਚ ਫਰਾਈ ਕਰਦੇ ਨੇ
ਜੋ ਘਰ ਦੀ ਚੀਜ਼ ਐ, ਪਿਓਰਟੀ ਏ ਨਾ ਓ ਬਜਾਰ ਦੀ ਚੀਜ ਪਰ ਬੱਚੇ ਕਿ ਕਿੱਥੇ ਮੰਨਦੇ ਨੇ ਬੱਚੇ ਤੇ ਕੈਂਦੇ ਨੇ ਓਨਾਂ ਨੇ ਸਾਨੂੰ ਪਤਾ ਈ ਨੀ ਹੁੰਦਾ ਓਰਡਰ
ਬੱਚੇਆਂ ਨੂੰ ਪਤਾ ਕੀ ਦਿਖਦਾ ਐ, ਬੱਚੇਆਂ ਨੂੰ ਦਿਖਦਾ ਹੈ ਵੀ ਹਾਂ ਬੰਨੀ ਬਨਾਈ ਚੀਜ ਆ ਰੀ ਐ, ਹਾਂ ਟਾਈਮ ਨੀ ਲੱਗਦਾ ਵੇਟ ਤੁਹਾਨੂੰ ਪਤਾ ਕੋਈ ਵੇਟ ਨੀ ਕਰਦਾ ਅੱਜ- ਕੱਲ ਦੇ ਟਾਈਮ ਚ ਅਸੀਂ ਵੀ ਓਨੇ ਕਾਲੇ ਪੈ ਜਾਨੇ ਆਂ ਬਸ ਚੀਜ ਆ ਜਵੇ ਬਨ ਕੇ
ਹਾਂ ਹਾਂ ਹਾਂ ਟਾਈਮ - ਓ ਪਰ ਕਈ ਵਾਰੀ ਗਰਮੀ ਚ ਮਨ ਵੀ ਕਰਦਾ ਏ ਕਿ ਕਿ, ਹਾਂ ਕਿੱਥੇ, ਬਣਾਵਾਂਗੇ ਇਹਨਾਂ ਟਾਈਮ ਲਗਾ ਕੇ ਚਲੋ, ਬਣਾ ਕਿਸੇ ਵੇਲੇ ਮੰਗਵਾ ਹੀ ਲੈਂਦੇ ਨੇ ਬੱਚੇ ਮੰਗਵਾ ਹੀ ਲਵੋ, ਚਲੋ ਆਪਣਾ ਵੀ ਟਾਈਮ ਬਾ ਚੇਗਾ ਗੈਸਟ ਆਏ ਨਾ ਫੇਰ ਨੀ ਇੰਨਾ
ਫੇਰ ਹਾਂ, ਫੇਰ ਚੱਲ ਜਾਂਦਾ ਗੈਸਟ ਆ ਗਿਆ, ਹ ਚਲੋ ਫੇਰ ਬੰਦਾ ਮੰਗਵਾ ਲੈਂਦਾ ਦੋ ਤਿੰਨ, ਤਨ ਡਿਸ਼ਿਸ ਨਹੀਂ ਬਨਦੀ
ਹਾਂ, ਉਹੀ ਨਾ
ਹਾਂਜੀ ਫੇਰ ਥੋੜ੍ਹਾ ਟਾਈਮ, ਟਾਈਮ ਵੀ
ਕਿਉਂ ਇੰਨੀ ਦੋ, ਤਿੰਨ ਸਬਜ਼ੀਆਂ ਬਣਾਨੀਆਂ ਹੁੰਦੀਆਂ ਤੇ ਇਹਨੂੰ ਤੇ ਬਹੁਤ ਟਾਈਮ ਲੱਗਦਾ ਨਾ ਚਾਹ ਬਣਾਉਣ ਚ।
ਹਾਂਜੀ -ਹਾਂਜੀ ਬਹੁਤ ਟਾਈਮ ਲੱਗਦਾ ਇਹਨੂੰ ਤੇ, ਆਓ ਕਦੀ ਚਾਹ ਟਰਾਈ ਕਰਾਵਾਂਗੇ ਫਿਰ
ਹਾਂ, ਬਿਲਕੁਲ -ਬਿਲਕੁਲ। ਮੈਂ ਆਵਾਂਗੀ ਤੁਹਾਡੇ ਘਰ ਚਾਪ ਤੁਹਾਡੇ ਹਾਥ ਦੀ ਖਾਣ ਦੀ, ਰੈਸਪੀ ਤੋਂ ਤੁਸੀਂ ਬੜੀ ਅੱਛੀ ਦ ਇਹ ਮੈਨੂੰ ਲੱਗ ਰਿਹਾ ਕਿ, ਬਹੁਤ ਅੱਛੀ ਬਣਦੀ ਹੋਏਗੀ, ਹਾਂ -ਹਾਂ ਹਾਂ ਬਿਲਕੁਲ ਪੁੱਛਾਂਗੇ, ਮੈਰੀਨੇਟ ਕਿਵੇਂ ਕਰ ਤੇ, ਉਹ ਜਦੋਂ ਕਰਾਂਗੀ ਨਾ ਬਣਾਵਾਂਗੀ ਉਦੋਂ ਫੋਨ ਕਰਾਂਗੇ ਤੁਹਾਨੂੰ ਦਹੀਂ ਨਹੀਂ ਪਾਉਂਦੇ, ਤੁਸੀਂ ਦਹੀਂ ਦਹੀਂ ਤੇ ਪਾਉਦੇ ਹੀ ਹੋਵਗੇ ਦਹੀਂ ਵਿੱਚ ਵੀ ਤੇ, ਮੈਰੀਨੇਸ਼ਨ ਤੇ ਹਮ ਉਹੀ ਕਹਿ ਰਹੀ ਹ ਦਹੀਂ ਔਰ ਤੇ, ਮਲਾਈ ਤੇ ਪੈਂਦੀ ਹੋਏਗੀ ਮੈਰੀਨੇਸ਼ਨ ਵਿਚ।
ਤਾਂ ਬਾਕੀ ਮੈਂ ਇੱਦਾਂ ਦੀ ਚਾਂਪ ਨਾ ਲਿਆਇਓ, ਉਹਦਾ ਟੇਸਟ ਨਾ ਫੇਰ ਖ਼ਰਾਬ ਹੋ ਜਾਵੇ
ਨਾ -ਨਾ ਮੈਦੇ ਵਾਲੀ ਤੇ, ਬਿਲਕੁਲ! ੁਲ ਵੀ ਨਹੀਂ‌
ਹਾਂਜੀ, ਸਾਡੇ ਵੀ ਸੋਆ ਵਾਲੀ ਲਿਆਨੀ ਉਹਦਾ ਟੇਸਟ ਵੱਖਰਾ ਆ ਜਾਂਦਾ। ਭਾਵੇਂ ਉਹ ਟਾਈਮ ਲੈਂਦੀ ਥੋੜੀ ਬੌਇਲ ਹੁੰਦੇਆ, ਉਹਦਾ ਟੇਸਟ ਅਲੱਗ ਹੀ ਆਂਦਾ
ਸਾਡੇ ਇੱਧਰ ਮਿਲਦੀ ਹੈ, ਛੋਟੀ- ਛੋਟੀ ਚਾਪ
ਅੱਛਾ ਬਾਕੀ ਅੱਜ, ਕੱਲ ਦੇਖੋ ਕੁਛ ਪਤਾ ਵੀ, ਨੀ ਲੱਗਦਾ ਚਾਪ ਸਭ ਕੁਛ ਮਿਕਸ ਆਉਂਦਾ ਵੇ ਕਹਿਣ ਦੀਆਂ ਗੱਲਾਂ ਹੁੰਦੀਆਂ ਕਿ, ਹਾਂ ਪਿਓਰ ਸੋਇਆ ਚਾਂਪ ਏ, ਕੁਛ ਨਹੀਂ ਹੁੰਦਾ ਇੱਦਾਂ ਦਾ
ਪਰ, ਮੈਂ ਜਿੰਨੀ ਮਰਜ਼ੀ ਕਹਿ ਦੇਣ ਪਿਓਰ ਹੈਗੀ ਸੋਯਾ, ਪਰ ਬਿਨਾਂ ਮੈਦੇ ਤੇ ਨਹੀਂ ਬਣ ਸਕਦੀ।
ਹਾਂ, ਆਹੋ ਉਹ ਤਾਂ, ਦੇਖੋ ਜਦੋਂ ਉਹ ਨੇ ਮਤਲਬ, ਉਹਨੂੰ ਚ ਾ਼ਨ ਹੁੰਦਾ
ਬਾਈਡਿੰਗ ਵਾਸਤੇ ਹਾਂ, ਬਾਈਡਿੰਗ ਵਾਸਤੇ ਤੇ ਮੈਂ ਤਾਂ ਪੈਂਦਾ ਹੀ ਪੈਂਦਾ ਹੈ ਬਾਈਡਿੰਗ ਹਮ ਤੇ ਉਹ ਬਸ ਵਧੀਆ ਹੋਰ ਠੀਕ।
ਤੁਸੀਂ ਤਾਂ ਹਾਂਜੀ- ਹਾਂਜੀ ਸਭ ਵਧੀਆ ਮੈਂ ਕਿਹਾ ਜਲਦੀ ਸੋਚਣਦੇ ਹੋ ਤੁਸੀਂ ਤਾਂ ਕਰ। ਕਰਤਾ ਮੈਂ ਤੁਵਾਨੂੰ।
ਨਹੀਂ ਐਸੀ ਤੇ ਕੋਈ ਗੱਲ ਨੀ ਹੈਗੀ, ਆਪਣੇ ਅ ਬੰਦੇ ਨੇ ਫੋਨ ਕਰਨ ਗੱਲ ਕਰਨ ਅਸਤੇ ਤੇ ਟਾਈਮ ਨਿਕਾਲ ਈ ਲੈਂਦਾ ਬੰਦਾ।
ਹਾਂਜੀ, ਬਸ ਸਾਰਾ ਦਿਨ ਟਾਈਮ ਨੀ ਲੱਗਦਾ ਅਈਔ ਟਾਈਮ ਬੰਦਾ ਲੇਟਦੈ।
ਹੋਰ ਲੇਟੇ ਹੋਏ ਫੇਰ ਦਿਨ ਦਿਨ ਦਾ ਟਾਈਮ ਤੇ ਸਾਰਾ ਦਿਨ ਤੇ ਐਵੇ ਹੀ ਨਿ
ਸਹੀ ਗੱਲ ਐ, ਹੁਣ ਫੇਰ ਸਵੇਰ ਹੋ ਜਾਣੀ ਏ ਪਤਾ ਨੀ ਲੱਗਣਾ ਫੇਰ ਓਹੀਓ ਕੰਮ ਦਿਨ ਦੇ।
ਫੇਰ ਓਹੀ ਸ਼ੁਰੂ ਹੋ ਜਾਂਦੀ ਏ ਰੂਟੀਨ ਸ਼ ਸਵੇਰ ਤੋਂ ਲੈ ਕੇ ਰਾਤ ਤੱਕ ਇਕੋਂ ਈ ਰੂਟੀਨ ਏ ਲੇਡੀਜ਼ ਦੀ ਤੇ। ਹਾਂਜੀ ਠੀਕ ਏ ਚਲੋ ਠੀਕ ਏ ਫੇਰ ਹਾਂਜੀ-ਹਾਂਜੀ। ਕਰਦੇ ਰੈਣੇ ਯਾਦ, ਤੁਸੀਂ ਕਰ ਲਿਆ ਕਰੋ ਜਲਦੀ। ਠੀਕ ਏ ਜੀ ਠੀਕ ਏ। ਓਕੇ ਜੀ, ਹਾਂਜੀ ਸਤ ਸ੍ਰੀ ਕਾਲ। ਹਾਂਜੀ।